ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ, ਮੈਡਮ
ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਜੀ? ਠੀਕ-ਠਾਕ ਜੀ।
ਹਾਂਜੀ, ਹਾਂ, ਠੀਕ ਹੈ, ਤੁਸੀਂ ਸੁਣਾਓ, ਕਿਵੇਂ ਹੋ?
ਸਭ ਵਧੀਆ ਜੀ, ਠੀਕ-ਠਾਕ।
ਅੱਛਾ, ਹੋਰ ਬਸ ਮੈਂ, 'ਮੈਂ ਵੀ ਬਸ, ਆਪ, ਅੱਜ ਕੱਪੜੇ ਧੋਤੇ ਸੀਗੇ ਉਹ ਤੈਂਹ ਮਾਰਨ ਲੱਗੀ ਹੋਈ ਸੀਗੀ, ਫਿਰ ਤੁਹਾਡਾ, ਮੈਂ ਕਿਹਾ ਚੱਲ ਮਾੜਾ ਜਾ ਫੋਨ ਕਰ ਲਈਏ।
ਠੀਕ ਆ, ਠੀਕ ਆ, ਬਹੁਤ ਵਧੀਆ ਜੀ। ਬਸ ਬਹੁਤ ਵਧੀਆ
ਤੇ ਹੋਰ, ਤੁਸੀਂ ਕੀ ਕਰਦੇ ਹੋ?
ਭੈਨ ਜੀ, ਮੈਂ ਵੀ, ਬੈਠੀ ਸੀਗੀ। ਰਿਸ਼ਤਿਆਂ ਵਾਲੇ ਗੱਲਾਂ ਕਰਦੇ ਸੀ, ਬੈਠੇ ਤੇ ਤਿੰਨ-ਚਾਰ ਮੁੰਡੇ ਆਂ ਸਾਡੇ, ਰਿਸਤਾ ਨੀ, ਕਹਿੰਦੇ ਹੋ ਰਹੇ। ਅੱਜ-ਕੱਲ ਕੁੜੀਆਂ, ਬਹੁਤ ਘੱਟ ਮਿਲਦੀਆਂ ਜੀ। ਤੇ, ਇਸ ਕਰਕੇ ਹਾਂਜੀ, ਬਹੁਤ ਰਿਸ਼ਤਿਆਂ ਦੀ ਮੁਸ਼ਕਲ ਆਈ ਵੀ ਆ, ਬੜਾ
ਸਾਡੇ ਪਿੰਡ'ਚ ਕਿੰਨੇ ਮੁੰਡੇ ਕੁਆਰੇ ਆ, ਕੁੜੀਆਂ ਇੰਨੇ ਬਹੁਤ ਘੱਟ ਆ, ਭਰੂਣ ਹੱਥਿਆਂ ਵਿੱਚ ਕੁੜੀਆਂ ਨੂੰ ਖ਼ਤਮ ਕਰਿਆ ਗਿਆ, ਇਸ ਕਰਕੇ ਉਹ ਹੁਣ ਦਿੱਕਤ ਆਈ ਹੈ, ਰਿਸ਼ਤਿਆਂ ਵਿੱਚ ਆਕੇ ਪਤਾ ਲੱਗਦਾ ਕਿ, ਉਹਦਾ ਕੀ ਨੁਕਸਾਰ ਹੋਇਆ। ਉਦੋਂ ਲੋਕ ਧਿਆਨ ਨੀ ਦਿੰਦੇ, ਇਸ ਗੱਲ ਦਾ ਹਾਂਜੀ
ਹਾਂਜੀ, ਹਾਂ, ਹੁਣ ਪਤਾ ਲੱਗਦਾ ਹੈ, ਦੇਖ ਲਓ ਹੁਣ ਵੀ ਲੋਕ, ਕਿੰਨੇ ਤੜਫ ਰਹੇ ਨੇ।
ਸੋ ਕੁੜੀਆ, ਹਾਂਜੀ ਸਸਤਾ ਕੁੜੀ ਇੱਕ ਹਜ਼ਾਰ ਮਤ
ਹਾਂਜੀ, ਹਾ, ਹੁਣ ਦੇਖਲੋ, ਹਾਂਜੀ- ਹਾਂ, ਹੁਣ ਦੇਖਲੋ ਹਾਂਜੀ-ਹਾਂ, ਤੇ, ਹੁਣ ਦੇਖਲੋ ਵੀ ਕਿੰਨਾ ਔਖਾ ਹੋਇਆ ਪਿਆ ਹੈ ਲੋਕਾਂ ਨੂੰ, ਹੈਨਾ ਕਿਵੇਂ ਲੋਕ ਹੱਥ ਤੋੜਦੇ ਨੇ ਵੀ ਹਾਂ
ਮਿਲ ਜੇ ਕੁੜੀਆਂ ਵੀ ਨੀ ਮਿਲਦੀ, ਹਾਂਜੀ। ਲੈਣਾ-ਦੇਣਾ ਕੁਛ ਨੀ ਜੀ, ਹਾਂ। ਅੱਗੇ ਦੇਖੋਦ ਵਧੀਆ ਰਿਸ਼ਤੇ ਹੁਦੇ ਦਾਜ ਲੋ, ਹੁਣ ਦਾਜ-ਦੂਜ ਨੀ ਕੋਈ ਆਪਣੇ ਖਰਚਾ ਮੁੰਡੇ ਵਾਲੇ ਆਪ ਕਰਕੇ, ਵਿਆਹ ਕਰਨ ਲੱਗ ਗਏ ਦੇਖੋ।
ਹਾਂਜੀ, ਹਾਂ, ਬਸ ਉਹਨਾਂ ਨੂੰ ਤਾਂ ਐ ਹੁੰਦਾ ਵੀ, ਚਲੋ ਕੁੜੀ ਵਧੀਆ ਹੋਵੇ ਨਾ
ਹਾਂਜੀ, ਬਸ ਇਹ ਉਹਦਾ ਰਿਸ਼ਤਾ ਹੋ ਜਾਵੇ, ਬੱਚਿਆਂ ਟਾਈਮ ਨਾਲ।
ਹਾਂ, ਹਾਂ। ਹੋਰ ਅੱਜ-ਕੱਲ ਤਾਂ ਬਹੁਤ ਔਖਾ ਰਿਸ਼ਤਿਆਂ ਦਾ, ਇੰਨੇ-ਇੰਨੇ ਮੁੰਡੇ ਕਵਾਰੇ ਸਾਡੇ ਵੀ ਉਰੇ ਬਹੁਤ ਮੁਹੱਲੇ'ਚ ਬਹੁਤ ਮੁੰਡੇ ਕੁਵਾਰੇ ਨੇ ਪਿੰਡ 'ਚ ਵੀ ਇੰਨੇ ਨੇ।
ਹੂੰ ਹੂੰ।
ਹਾਂਜੀ ਹਾਂ ਹੁੰਦੇ ਹੀ ਨੀ ਰਿਸ਼ਤੇ ਇੰਨੇ ਇਨੇ ਮਤਲਬ ਤੀਹ ਤੀਹ ਤੋਂ ਉੱਪਰ ਪੰਤਾਲੀ ਪੰਤਾਲੀ ਸਾਲ ਤੋਂ ਉੱਪਰ ਨੇ
ਉਦੋਂ ਲੋਕਾਂ ਦੀ ਸੋਚ ਬਹੁਤ ਉਹ ਸੀਗੀ ਵੀ ਦੇਖੋ, ਕੁੜੀਆਂ, ਮੁੰਡਿਆਂ ਨੂੰ ਕੀ ਫਰਕ ਅੱਜ-ਕਲ ਪੜਾਓ, ਲਿਖਾਓ ਬੱਚੇ ਨੂੰ, ਕੁੜੀਆਂ ਬਰਾਬਰ ਨੌਕਰੀਆਂ ਕਰਦੀਆਂ ਜੇ। ਤੇ, ਉਦੋਂ ਹਾਂਜੀ ਸੋਚ ਵੈਸੇ ਅਨਪੜ੍ਹਤਾ ਸੀ ਥੋੜ੍ਹੀ ਜਿਹੀ ਲੋਕਾਂ ਵਿੱਚ ਜ਼ਿਆਦਾ, ਉਹਦੇ ਕਰਕੇ ਥੋੜਾ ਕੁੜੀਆਂ ਤੋਂ ਨਫ਼ਰਤ ਕਰਦੇ ਸੀ ਲੋਕ, ਤੇ ਹੁਣ ਤਾਂ ਪੜੀ-ਲਿਖੀ ਜਨਰੇਸ਼ਨ ਬਹੁਤ ਫਰਕ ਪੈ ਗਿਆ ਟੈਮ ਦਾ, ਹੁਣ ਕੋਈ ਕੁਰੀਆ ਮੁੰਡਿਆਂ 'ਚ ਬਹੁਤਾ ਫ਼ਰਕ ਨੀ ਸਮਝਦਾ, ਹਾਂਜੀ-ਹਾਂਜੀ, ਜੀਵੇ ਪਹਿਲ ਜ਼ਿਆਦਾ ਲੋਕ ਸਮਝਦੇ ਸੀ, ਹੁਣ ਨੀ ਸਮਝਦੇ
ਹੂੰ ਹੂੰ ਹੁਣ ਤਾਂ ਮਤਲਬ ਚਲੋ ਅਗਲਾ ਖੁਦ ਚਲੋ ਕੁਛ ਨੀ ਕਹਿੰਦਾ ਹੈ ਗਾ ਵੀ ਐਂ ਜੇ ਕੁੜੀ ਹੋ ਜਾਵੇ ਚਲੋ ਖੁਸ਼ ਹੁੰਦੇ ਨੇ ਸਾਰੇ। ਵੀ ਅੱਜ ਕੱਲ੍ਹ ਜਿਵੇਂ ਪੜ੍ਹੀ ਲਿਖ ਪੜ੍ਹੀ ਲਿਖੀ ਦੁਨੀਆਂ ਆ ਉਹ ਨੀ ਕਰਦੀ ਐਵੇੈਂ ਭੇਦ ਭਾਵ।
ਹਾਂਜੀ ਅੱਜ ਕਲ ਤਾ ਕੁੜੀ ਹੋਏ ਤੇ ਵਧਾਈ ਦਿੰਦਾ ਅਗਲਾ ਲੱਡੂ ਮੇੜਾ ਮਤਲਬ ਸਾਰਾ ਕੁਛ ਕਰ ਅੱਗੇ ਕਿੱਥੇ ਅੱਗੇ ਬਹੁਤ ਜ਼ਿਆਦਾ ਲੋਕ ਦੁੱਖ ਮੰਨਦੇ ਸੀ ਜਦੋਂ
ਹਾਂਜੀ ਹਾਂ ਹੁਣ ਤਾਂ ਮਤਲਬ ਲੋਕ ਸਭ ਚਾ ਕਰਦੇ ਨੇ ਵੀ ਹਾਂ ਕੁ ਜਿੰਨਾ ਮੁੰਡਿਆਂ ਦਾ
ਧੀਆਂ ਮੁੰਡਿਆ ਚ ਕੋਈ ਫਰਕ ਨਹੀਂ ਹੈ ਤਾਂਹੀ ਗੱਲ ਹੈਗੀ ਫਰਕ ਤਾਂ ਕੀ ਹੋਣਾ ਚਾਹੀਦਾ। ਹਾਂਜੀ ਕੁੜੀਆਂ ਦਾ ਕਿੰਨਾ ਕੰਮ ਕਰਦੀਆਂ ਘਰ ਦਾ ਕੁੜੀਆਂ ਜਿੰਮੇਵਾਰੀ ਸਮਝਦੀਆਂ ਸਾਰੀ ਘਰ ਦਾ ਮੁੰਡਿਆਂ ਨਾਲੋਂ ਤਾ ਕੁੜੀਆਂ ਬਹੁਤ ਜਿਆਦਾ ਹੋਮ ਜੀ।
ਹਾਂਜੀ ਹਾਂ ਅੱਜ ਕੱਲ ਜਿਵੇਂ ਐ ਹੋ ਗਿਆ ਵੀ ਚਲੋ ਪੜ੍ਹਨ ਲਿਖਣ ਲੱਗ ਗਈ ਆ ਹਨਾ। ਜਿਵੇਂ ਮੁੰਡੇ ਵੀ ਹੁਣ ਦੇਖ ਲਓ ਕਿੱਥੇ ਪੁੱਛਦੇ ਨੇ ਵੀ ਮਾਂ ਬਾਪ ਨੂੰ ਉਹ ਹਾਂ ਫੇਰ ਕੁੜੀਆਂ ਹੀ
ਕੁੜੀਆਂ ਸਹਾਰਾ ਬਣਦੀਆਂ ਦੇਖੋ ਆਪਾਂ ਦੇਖਦੇ ਹੀ ਹਾਂ ਮੁੰਡੇ ਚ ਚਾਰ ਵੀ ਤਿੰਨਾਂ ਛੱਡ ਕੇ ਚਲ ਜਾਂਦੇ ਆ ਬਿਰਧ ਆਸ਼ਰਮ ਚ ਛੱਡ ਦਿੰਦੇ ਆ ਮਾਂ ਬਾਪ ਨੂੰ ਤੇ ਕੀ ਫੇਰ ਵੀ ਲੋਕੋ ਫੇਰ ਵੀ ਲੋਕ ਮੁੰਡੇ ਚਾਹੁੰਦੇ ਆ ਤੇ ਕੁੜੀਆਂ ਨੂੰ ਨਫ਼ਰਤ ਮੰਨਦੇ ਆ।
ਹੂੰ ਹੂੰ ਇਹ ਤਾਂ ਹੈ। ਪਰ ਫੇਰ ਵੀ ਚਲੋ ਵੀ ਚਾਹੇ ਦੁਨੀਆਂ ਵੀ ਉਹ ਹੋ ਗਈ ਪਰ ਮੁੰਡੇ ਦੇ ਨਾ ਨੂੰ ਤਾਂ ਹਰੇਕ ਖੁਸ਼ ਹੁੰਦਾ ਹੈ।
ਕੁੁਸ਼ ਹੁੰਦਾ ਇਹ ਕੁਦਰਤੀ ਹੈਗਾ ਹਾਂਜੀ ਮੁੰਡੇ ਦਾ
ਹਾਂਜੀ ਹਾਂ। ਚਾਹੇ ਮਤਲਬ ਕੋਈ ਔਰਤ ਆ ਉਹ ਕੁੜੀ ਆ ਪਰ ਉਹ ਫੇਰ ਵੀ ਮਤਲਬ ਐਂ ਕਰੂਗੀ ਵੀ ਹਾਂ ਮੁੰਡਾ ਹੋਵੇ।
ਸਹੀ ਗੱਲ ਆ ਜੀ।
ਤੇ ਐਹੀ ਆ ਬਸ ਤੇ ਚਲੋ ਵਧੀਆ ਅੱਜ ਕੱਲ ਤਾਂ ਕੁਛ ਵਧੀਆ।
ਨਹੀਂ ਅੱਗੇ ਨਾਲੋਂ ਬਹੁਤ ਫ਼ਰਕ ਪੈ ਗਿਆ ਜੀ ਹੁਣ ਹਾਂਜੀ ਲੋਹੜੀ ਮਨਾਉਂਦੇ ਆ। ਕੁੜੀਆਂ ਦੇ ਪੂਰੇ ਚਾਅ ਲੜ ਕਰਦੇ ਆਂ ਮੁੰਡਿਆਂ ਹੁਣ ਬਹੁਤ ਫ਼ਰਕ ਪੈ ਗਿਆ ਹੁਣ ਦੁਨੀਆਂ ਪੜ੍ਹੀ ਲਿਖੀ ਆ। ਹੁਣ ਕੁੜੀਆਂ ਤੋਂ ਕਿਤਾਬਾ
ਹਾਂਜੀ ਹਾਂ ਸਾਡੇ ਦੇ ਉਰੇ ਮਤਲਬ ਦੂਜੇ ਦੂਜੀ ਕੁੜੀ ਹੋਈ ਆ ਤੇ ਉਹ ਇੰਨਾ ਪਿਆਰ ਕਰਦੇ ਨੇ ਉਹ ਕਹਿੰਦੇ ਵੀ ਉਹ ਮਤਲਬ ਐਵੇਂ ਵੀ ਨੀ ਕਹਾਉਂਦੇ ਵੀ ਹਾਂ ਵੀ ਦੋ ਕੁੜੀਆਂ ਹੋ ਗਈਆਂ ਉਹ ਕਹਿੰਦੇ ਵੀ ਸਾਨੂੰ ਏਦਾਂ ਵੀ ਨਾ ਕਹੋ ਇਹ ਵੀ ਸਾਡੀ ਮੁੰਡਿਆਂ ਵਰਗੀ ਉਹ ਆ।
ਮਰ ਕੇ ਸਹੀ ਚਲੋ ਮਾਂ ਬਾਪ ਤਾਂ ਕਿੰਨਾ ਦੁੱਖ ਸੁੱਖ ਕੱਟ ਕੇ ਬੱਚੇ ਨੂੰ ਜਨਮ ਦਿੰਦਾ ਆ। ਪੂਰਾ ਉਹਦੇ ਲਈ ਚਾਹੇ ਮੁੰਡਾ ਕੁੜੀ ਉਹੂੰ ਤਾਂ ਉਹਨੇ ਦੁਖ ਕੱਣਾ ਮਾਂ ਨੇ ਤਾਂ।
ਹਾਂਜੀ ਹਾਂ ਉਹਨਾਂ ਨੇ ਤਾਂ ਓਨੇ ਹੀ ਪਿਆਰੇ ਹੁੰਦੇ ਨੇ ਉਹ ਬੱਚੇ ਮਾਂ ਬਾ ਮਾਂ ਨੂੰ ਤਾਂ।
ਹਾਂਜੀ ਹਾਂ ਇਹ ਤਾਂ ਹੈ। ਚਲੋ ਐਵੇਂ ਵਧੀਆ ਆ ਵੀ ਏਦਾਂ ਦੀ ਸੋਚਣੀ ਸਾਡੇ ਵੀ ਮਤਲਬ ਰਿਸ਼ਤੇਦਾਰੀ ਚ ਹੁਣ ਅ ਹੈਗੇ ਨੇ ਕਵਾਰੇ ਤੇ ਹੁਣ ਹੈਗਾ ਵਿਆਹ ਵੀ ਪੰਤਾਲੀ, ਪੰਤਾਲੀ ਸਾਲ ਦੇ ਹੋ ਗਏ।
ਗੱਲ ਆ ਸਾਡੇ ਵੀ ਇੱਥੇ ਮੈਡਮ ਜੀ ਗੁਵਾਂਢੀਆਂ ਦੇ ਬਹੁਤ ਚਾਲੀ ਚਾਲੀ ਸਾਲ ਏਜ ਹੋਈ ਪਈ ਹੈ ਬੱਚਿਆਂ ਦੀ। ਪੰਤਾਲੀ ਸਾਲ ਦੇ ਮੁੰਡੇ ਸਾਰੇ ਕੁਆਰੇ ਆਪਾਂ ਦੱਸ ਮੁੰਡੇ ਹੋਣਗੇ ਕਿਤੇ ਸਾਡੇ ਗੁਆਂਢੀ ਇੱਛੇ ਲਵੇ ਲਵੇ ਸਾਰੇ ਜੀ ਤੇ ਹੋਰ ਕੋਈ ਸਿਆਲ ਆਦਾ ਨੀ ਹਾਂਜੀ ਹਾਂਜੀ।
ਹਾਂਜੀ ਨਾਲ ਦਾ ਘਰ ਉਹਨਾਂ ਦੇ ਤਿੰਨ ਮੁੰਡੇ ਕੁਆਰੇ ਨੇ ਦੇਖ ਲਓ ਬਸ ਕੱਲੀ ਉਹ ਮਾਂ ਉਹਨਾਂ ਦੀ ਤੇ ਉਹ ਵੀ ਬਸ ਬਿਮਾਰ ਰਹਿੰਦੀ ਆ ਤੇ ਦੇਖਲਓ ਮਤਲਬ ਜੇ ਉਹ ਉਹਨੂੰ ਕੁੱਛ ਹੋ ਗਿਆ ਦੇਖਲਓ ਕਿੰਨਾ ਕੁ
ਉਹਨਾਂ ਦਾ ਰੋਟੀ ਦਾ ਸਾਧਨ ਵੀ ਨਹੀਂ ਹੋਣਾ ਵਿਚਾਰਿਆਂ ਦਾ।
ਹਾਂਜੀ ਹਾਂ, ਦੇਖਲਓ ਕਿੰਨਾ ਔਖਾ ਉਹਦੀ ਰੋਟੀ ਉਹਨਾ ਦੀ ਰੋਟੀ ਦਾ ਜੇ ਉਹਨੂੰ ਕੁਛ ਹੋ ਗਿਆ। ਪਹਿਲਾਂ ਤਾਂ ਉਹਨਾ ਨੂੰ ਆਉਂਦੇ ਸੀਗੇ ਰਿਸ਼ਤੇ। ਤੇ ਪਰ ਹੁਣ ਤਾਂ ਕਦੇ ਵੀ ਨੀ ਦੇਖਿਆ, ਕੋਈ ਆ ਚੱਲ ਪਹਿਲਾਂ ਤਾਂ ਕੋਈ ਦੇਖਣ ਆ ਜਾਂਦਾ ਸੀਗਾ ਮੁੰਡਾ। ਨੂੰ ਹਾਂਜੀ, ਹਾਂ ਹੁਣ ਤਾਂ ਕਦੇ ਵੀ ਨੀ ਸੁਣਿਆ ਗਾ, ਵੀ ਹਾਂ ਕੋਈ ਦੇਖਣ ਆਇਆ ਆ ਜਾਂ ਕੋਈ ਗੱਲਬਾਤ ਰਿਸ਼ਤੇ ਰਿਸ਼ਤੇ ਦੀ ਚੱਲੀ ਆ ਨਾ ਕੋ ਕਦੇ ਵੀ ਨਹੀਂ ਹੁਣ ਤਾਂ ਪਤਾ ਨੀ ਕਿ ਹੋ ਕੀ ਹੋ ਗਿਆ।
ਬ ਹੋਇਆ ਤਾਂ ਮੈਨ ਪੁੱਛਣੀ ਇੱਕ ਤਾਂ ਲੋਕ ਜਾਣ ਧਾਰ ਬੱਚੇ ਪੜ੍ਹੇ ਲਿਖੇ ਹੋ ਗਏ, ਆਪਣੇ ਮਨਪਸੰਦ ਦਾ ਚੁਆਇਸ ਦਾ ਰਿਸ਼ਤਾ ਲੱਭਦੇ ਆ ਬੱਚੇ। ਅੱਗੇ ਮਾਂ ਪਿਓ ਜਿੱਥੇ ਕਰ ਦਿੰਦਾ ਸੀ, ਰਿਸ਼ਤਾ ਠੀਕ ਠਾਕ ਉੱਥੇ ਕਰ ਸਕਦੇਓ ਕੁੜੀਆਂ ਨੂੰ ਪੈਸਾ ਉਹੀ ਮਨਜੂਰ ਕਰ ਲੈਂਦੇ ਸੀਂ। ਹਾਂ ਅੱਜ-ਕੱਲ ਪੜ੍ਹੀ ਲਿਖੀ ਦੁਨੀਆਂ ਜੋ ਬੱਚਾ ਚਾਹੁੰਦਾ, ਵੀ ਮੈਨੂੰ ਕਿੱਦਾਂ ਦਾ ਚਾਹੀਦਾ ਤਾਂ ਫੇਰ ਉਹ ਮਾਂ ਨੂੰ ਮੰਨਣੀ ਪੈਂਦੀ ਹੈ, ਵੀ ਉਹ ਓਦਾਂ ਤਾਂ ਲੱਭਦਾਏ ਅਗਲਾ। ਤੇ ਥੋੜੇ ਜਿਹੇ ਪੜ੍ਹੇ ਲਿਖੇ ਘੱਟ ਆ ਮੁੰਡੇ ਤਾਂ ਨੀ ਲੋਕ ਮੰਨਦੇ, ਇਸ ਗੱਲ ਨੂੰ ਵੀ ਪੜ੍ਹਾਈ ਘੱਟ ਕੀਤੀ ਆ, ਮੁੰਡਿਆਂ ਨੇ ਮੁੰਡੇ ਪੜ੍ਹਦੇ ਵੀ ਘੱਟ ਆ ਕੁੜੀਆਂ ਵੱਧ ਪੜ੍ਹਦੀਆਂ ਵੀ ਫਰਕ।
ਹਾਂਜੀ ਹਾਂ ਇਹ ਤਾਂ ਹੈ, ਸਾਡੇ ਵੀ ਮਤਲਬ ਐਵੇਂ ਬਹੁਤ ਕੁਵਾਰੀ ਨੇ। ਜਿਵੇਂ ਹੈ, ਹੁਣ ਤਾਂ ਛੁੱਟ ਹੀ ਜਾਂਦੇ ਨੇ। ਸਾਡੇ ਉਦੇ ਇੱਕ ਕੁੜੀ ਦਾ ਹੁਣ ਹੋਇਆ ਸੀ, ਮੰਗਣਾ ਉਹ ਦੇਖਲੋ ਛੁੱਟ ਵੀ ਗਿਆ। ਕੀ ਕਰਲੋ ਗੀ ਪੂਰ ਵੀ ਨਹੀਂ ਚੜ੍ਹਦੇ ਅੱਜ-ਕੱਲ੍ਹ ਤਾਂ ਰਿਸ਼ਤੇ ਏਦਾਂ ਦੇ ਨੇ।
ਹਾਂਜੀ, ਹਾਂਜੀ।
ਕੋਈ ਉਹ ਐ ਹੁੰਦਾ ਵੀ, ਹਾਂ ਬਸ ਵੀ ਕੋਈ ਉਹ ਵਿਆਹ ਤੱਕ ਪਹੁੰਚਦਾ ਨਹੀਂ ਤਾਂ ਮੰਗਣਾ, ਕਰਕੇ ਅਗਲਾ ਜਦੇ ਤੋੜ ਦਿੰਦਾ ਏ।
ਸਹੀ ਗੱਲ ਆ ਜੀ, ਸਾਡੇ ਵੀ ਇੱਥੇ ਰਿਸ਼ਤਾ ਹੋਇਆ ਸੀ ਦੋ ਚਾਰ ਦਿਨ ਹੋਏ ਸੀ, ਤੇ ਉਹ ਇੰਗਲੈਂਡ ਸੀਗਾ ਮੁੰਡਾ। ਤੇ ਉਹਨਾਂ ਦਾ ਫੋਟੋ ਤੇ ਰਿਸ਼ਤਾ ਕੀਤਾ ਸੀਗਾ ਤੇ ਅਸੀਂ ਬੰਦੇ ਦੇਖਣ ਆਏ ਸੀਗੇ, ਆ ਹੀ ਪਿਛਲੇ ਐਤਵਾਰ ਦੀ ਗੱਲ ਆ ਤੇ ਹੁਣ ਉਹਨਾਂ ਦੇ ਕਹਿੰਦੇ ਮਤਲਬ ਕੇ ਗੜਬੜ ਹੋ ਗਈ, ਆ ਪਤਾ ਨ ਕੀ ਕਾਰਨਾਂ ਵਿੱਚੋਂ। ਵੀ ਇਨਾ ਖਰਚਾ ਕਰਕੇ ਆਏ ਵਿਚਾਲੀ ਲੱਖ ਡੇਢ ਲੱਖ ਰੁਪਇਆ, ਲਾ ਕੇ ਆਏ ਇਥੇ ਮਲੋਹ ਜਾ ਕੇ ਤੇ ਪ੍ਰੋਗਰਾਮ ਤਾਂ ਫਿਰ ਹੁਣ ਪਤਾ ਨੀ ਕੀ ਕਾਰਨ ਆ, ਵਿੱਚ ਨੂੰ ਤਾਂ ਉਹ ਵਿੱਚ ਮਤਲਬ ਨਹੀਂ ਕਰਨਾ ਨਹੀਂ ਜਵਾਬਦਾਰੀ ਦਾ ਕੰਮ ਹੋ ਗਿਆ।
ਦੱਸ ਐ ਔਖਾ ਹੋ ਜਾਂਦਾ ਦੇਖਲੋ, ਅਗਲੇ ਨੇ ਇੰਨੇ ਪੈਸੇ ਦੇ ਵੀ ਲਾਏ ਨੇ ਏਨਾ ਦੇਖਲੋ, ਅੱਸੀ ਬੰਦਿਆਂ ਨੂੰ ਕਿਹੜਾ ਸੌਖਾ ਕੰਮ ਆ।
ਉਹ ਲੈਣੇ ਚਾਹੀਦੇ ਆ ਵੀ ਉਹ ਜੋ ਵੀ ਗੱਲ ਪਹਿਲਾਂ ਦੱਸ ਦੋ ਬਾਅਦ ਚੁ ਔਖਾ ਦਿੱਕਤ ਬਹੁਤ ਆਉਂਦੀ ਹੈ, ਇੰਨੇ ਬੰਦਿਆਂ ਵਿੱਚ
ਹੂੰ, ਹੂੰ ਕੋਈ ਲੁਕੋ ਨੀ ਰੱਖਣਾ ਚਾਹੀਦਾ ਕਿਸੇ ਤੋਂ ਸਭ ਦੱਸ ਦੇਣਾ ਚਾਹੀਦਾ ਹੈ, ਅਗਲਾ ਮੰਨੇ ਨਾ ਮੰਨੇ ਹਨਾ ਫਿਰ ਬਾਅਦ ਚ ਔਖਾ ਹੁੰਦਾ ਹੈ।
ਬਾਦ ਚ ਉਹ ਗੱਲ ਦਾ ਕਿੰਨਾ ਹੁਣ ਭੁਗਤਾਨ ਕਰਨਾ ਪੈਣਾ ਕਿੰਨੇ ਰਿਸ਼ਤੇਦਾਰਾਂ ਹੋ ਜਾਂਦੀ ਹੈ ਦੇਖੋ ਨਾਲ
ਹਾਂਜੀ ਹਾਂ, ਹਾਂ ਨਾਲੇ ਖ਼ਰਚਾ ਕਿੰਨਾ ਹੋ ਗਿਆ, ਦੇਖਲਓ ਅਗਲੇ ਦਾ। ਵਿਆਹ ਵਾਂਗ ਹੀ ਹੋ ਗਿਆ। ਹਾਂਜੀ, ਹਾਂ ਵਿਆਹ ਵਾਂਗ ਹੀ ਹੋ ਗਿਆ ਦੇਖਲੋ।
ਹਾਂਜੀ ਵਿਆਹ ਵਾਂਗ ਸੀਗਾ, ਅੱਸੀ ਬੰਦੇ ਉਹਨਾਂ ਦੇ ਸੀ ਜਿਹੜੇ ਲਾ ਲਓ ਕਹਿੰਦੇ, ਵੀਹ ਬੰਦੇ ਇਹਨਾਂ ਦੇ ਹੋ ਜਾਂਣ। ਚਲੋ ਹੀ ਸੌ ਵਾਗ ਗਿਆ, ਜੀ ਸੌ ਬੰਦੇ ਨੂੰ ਫੇਰ ਚਾਹ ਪਾਣੀ ਰ ਸੋਣੇ ਮੈਂ
ਹਾਂ ਫੇਰ ਇਹ ਗੱਲ ਆ ਚਾਹ ਪਾਣੀ ਦਾ ਖਰਚਾ ਹੋ ਜਾਂਦਾ ਫਿਰ ਅਗਲੇਨੂੰ ਵਧੀਆ ਹੋ। ਹੋਟਲ ਚ ਖਿਲਾਉਣਾ ਪੈਂਦਾ ਹੈ, ਕੋਈ ਆਪਾਂ ਮਾੜੇ ਧੜੇ ਚ ਲੈ ਕੇ ਨਹੀਂ ਜਾ ਸਕੇ। ਸਕਦੇ ਹਾਂਜੀ, ਹਾਂ। ਫੇਰ ਉਹ
ਨਾ ਆਪਣੇ ਨਾਲ, ਉਸਟੜ ਆ। ਉੱਥੇ ਬਹੁਤ ਤਕੜਾ ਕੰਮ ਕਰਿਆ ਵ। ਬਾਰਾਂ ਸੌ ਰੁਪਏ ਦੀ ਇਕ ਪਲੇਟ, ਉਹਨਾਂ ਨੇ ਕੱਟੀ ਵੀ ਸੀਗੀ ਇਕੱਲੇ ਤੇ।
ਪਲੇਟ ਹਾਂ- ਹਾਂ, ਜ ਹ ਜਿਹੜਾ ਪਲੇਟ ਸਿਸ਼ ਦੇਖਣਾ ਏ ਤਾਂ
ਹਾਂ ਉਹ ਨੀ, ਸਹੀ ਗੱਲ ਆ। ਉਹ ਨੀ ਮੰਤਬਲ
ਹਾਂ, ਹਾਂ ਆਪਾਂ ਕਿਵੇਂ ਦੇਖ ਲਓ। ਕਿੰਨਾ ਖਰਚਾ ਆ ਜਾਂਦਾ। ਇੱਕ ਪਲੇਟ ਦਾ।
ਹਾਂਜੀ। ਤੁਸੀਂ, ਕਿੰਨੇ ਭੈਣ- ਭਰਾ ਮੈਡਮ ਜੀ?
ਅਸੀਂ, ਦੋ ਭੈਣ -ਭਰਾ ਆ ਜੀ।
ਅੱਛਾ ਜੀ, ਠੀਕ ਹੈ, ਠੀਕ ਹੈ ਜੀ। ਵਿਆਹਿਆ ਹੋਆ ਭਰਾ ਜੀ?
ਹਾਂਜੀ ਹਾਂ। ਉਹ ਉਹਨਾਂ ਦਾ, ਫਰਵਰੀ ਚ ਹੀ, ਹੋਇਆ ਸੀਗਾ ਵਿਆਹ।
ਠੀਕ ਆ, ਮੈਡਮ ਠੀਕ ਹੈ।
ਹਾਂਜੀ ਹਾਂ। ਠੀਕ ਆ, ਇਹੀ ਹਾਂ ਬਸ ਅੱਜ ਕੱਲ ਤਾਂ, ਬਹੁਤ ਔਖਾ ਏ।
ਹਾਂਜੀ, ਹਾਂਜੀ।
ਹਾਂ, ਦੁਨੀਆਂ ਜ਼ਿਆਦਾ ਪੜੀ- ਲਿਖੀ ਹੋ ਗਈ।
ਕਿਸੇ ਨਾਲੇ, ਕੋਈ ਸੱਚਾਈ ਨੀ, ਕੋਈ ਦੱਸਦਾ। ਕੋਈ ਕਿ, ਮਾਨਾ ਲੋਕ ਜਿਆਦਾ, ਪੈਸੇ ਦੇ ਮਗਰ ਦੌੜ ਹੋ ਗਈ।
ਤੇ ਉਹ, ਮਤਲਬ ਬਈਮਾਨਾ ਠੱਗੀ- ਠੋਰੀ ਵਾਲੀ ਵੱਧ ਗਈ। ਹੁਣ ਆਪਣੇ ਪੰਜਾਬ ਮਤਲਬ ਕੇ ਦੁਨੀਆਂ ਚ, ਸੱਚਾਈ ਨੀ ਹੈਗੀ। ਬਹੁਤ ਕੰਮ ਮਿਲਦੇ ਆ। ਲੋਕ ਸੱਚੇ ਹਾਂਜੀ, ਹਾੰਜੀ। ਸਹੀ, ਗੱਲ ਅ।
ਹਾਂਜੀ ਹਾਂ। ਇਹ ਤਾਂ ਹੈ।
ਹਾਂਜੀ, ਹਾਂਜੀ।
ਹਾਂਜੀ ਹਾਂ। ਹੈਲੋ। ਹਾਂ। ਆਵਾਜ਼ ਆਉਂਦੀ ਆ। ਵੈਸੇ ਤੁਹਾਨੂੰ?
ਥੋ ਹਾਂਜੀ, ਹਾਂਜੀ। ਆਉਂਦੀ ਆਵਾਜ਼ ਮੇਨੂ ਔੰਦੀ।
ਠੀਕ ਆ। ਠੀਕ ਆ। ਹਾਂਜੀ ਹਾਂ। ਹੋਰ ਸੁਣਾਓ?
ਹੋਰ ਸਭ ਵਧੀਆ। ਠੀਕ- ਠਾਕ ਜੀ, ਵਧੀਆ ਹੈ ਨਾ। ਹਾਂਜੀ, ਹਾਂਜੀ। ਵਾਜ਼, ਨਹੀਂ ਆ ਰਹੀ।